ਸਸ ਰੀ ਕਾਲ ਜੀ।
ਸਸ ਰੀ ਕਾਲ ਕੀ ਹਾਲ -ਚਾਲ, ਵਧੀਆ ਜੀ ਵਧੀਆ ਤੁਸੀਂ ਸੁਣਾਓ।
ਸਭ ਵਧੀਆ- ਸਭ ਵਧੀਆ, ਹੋਰ ਸਭ ਠੀਕ ਐ।
ਸਭ ਠੀਕ ਹੈ ਹਾਂਜੀ, ਬਸ ਜੀ ਬੱਚੇ ਵੀ ਆਪਣਾ ਲੱਗੇ ਕੀ ਹੋਇਆ ਮੈਂ ਕਿਹਾ ਚਲੋ, ਸਾਡੇ ਇੱਕ ਉੱਥੇ ਫੰਕਸ਼ਨ ਹੋ ਰਿਹਾ ਆ ਰਿਹਾ ਨਜ਼ਦੀਕ ਜਿਹਾ ਮੈਂ ਕਿਹਾ ਪੁੱਛੀਏ ਸ਼ੋਪਿੰਗ ਕਿੱਦਾਂ ਬੈਸਟ ਰਹੇਗੀ ਕਰਨੀ, ਕਿ ਔਨਲਾਈਨ ਸ਼ੋਪਿੰਗ ਕਰੀਏ, ਕਿ ਔਫਲਾਈਨ ਸ਼ੋਪਿੰਗ ਕਰੀਏ। ਕਿੱਦਾਂ ਕਰਨੀ ਚਾਹੀਦੀ ਐ, ਤੁਸੀਂ ਕਿੱਦਾਂ ਕਰਦੇ ਹੋ ਪੁੱਛਾਂ ਮੈਂ ਕਿਹਾ ਫੋਨ ਕਰਕੇ।
ਤੇ ਔਨਲਾਈਨ ਦੇਖੋੋ, ਦੋਨੋ ਸ਼ੋਪਿੰਗ ਦੇ ਨਾ ਆਪਣੇ -ਆਪਣੇ ਫਾ ਮਤਲਬ ਮਜ਼ੇ ਹੈ, ਕਹਿ ਲਓ ਜਾਂ ਅ ਮਤਲਬ ਹਰ ਇੱਕ ਤਰੀਕੇ ਨਾਲ ਆਹ ਸ਼ੋਪਿੰਗ, ਮੈਨੂੰ ਤਾਂ ਦੋਨੋ ਤਰੀਕੇ ਨਾਲ ਈ ਅੱਛੇ ਲੱਗਦੇ ਐ। ਜਾਂ ਤਾਂ ਮੈਂ ਅ ਜੇਕਰ ਉਹ ਮਹਿੰਗੇ ਸੂਟ ਜਾਂ ਮਹਿੰਗਾ ਕੁਛ ਲੈਣਾ ਚਾਹਵਾਂ, ਤੇ ਉਹ ਮੈਂ ਔਫਲਾਈਨ ਹੀ ਲੈਣਾ। ਪਸੰਦ ਕਰਦੀ ਆ, ਜੇ ਤੁਸੀਂ ਕਹਿ ਰਹੇ ਹੋ ਕਿ ਬਾਕੀ ਔਨਲਾਈਨ ਦਾ ਇਹ ਫਾਇਦਾ ਹੋ ਜਾਂਦਾ, ਆਪਾਂ ਨੂੰ ਕਿ ਨਵੇਂ -ਨਵੇਂ ਡਿਜ਼ਾਇਨ ਤੇ ਜੋ ਅੱਜ -ਕੱਲ ਟਰੈਂਡ ਚੱਲ ਰਿਹਾ ਹੈ, ਉਹ ਆਪਾਂ ਔਨਲਾਈਨ ਦੇਖ ਕੇ ਥੋੜਾ ਜਾ ਆਈਡੀਆ ਲੈ ਲੈਂਨੇ ਆਂ। ਠੀਕ ਹੈ ਨਾ, ਬਾਕੀ ਔਨ ਹਾਂ, ਜੇ ਤੁਹਾਡੇ ਕੋਲ ਟਾਈਮ ਹੈ ਤਾਂ ਤੁਸੀਂ ਅ ਅੱਛੇ ਸੂਟਸ ਫੰਕਸ਼ਨ ਵਾਸਤੇ ਲੈਣੇ ਆ ਤਾਂ ਔਫਲਾਈਨ ਲੈ ਲੋ। ਜਾਕੇ ਬਾਕੀ ਅ ਉ ਜੇ ਟਾਈਮ ਹੈ ਥੋੜਾ ਜਿਹਾ ਅਹ ਨਹੀਂ ਐ ਸੋਰੀ, ਤੇ ਫੇਰ ਤੁਸੀਂ ਆਪਣਾ ਉਹਦਾ ਕਰ ਲਓ ਤੁਸੀਂ।
ਹੂੰ, ਹੂੰ, ਬਟ ਇਹ ਉਹ ਦਿੱਕਤ ਲੱਗਦੀ ਐ ਕਿ ਔਫਲਾਈਨ ਦੇ ਵਿੱਚ ਨਾ ਟਾਈਮ ਬੜਾ ਕੰਨਜ਼ਿਊਮ ਹੁੰਦਾ ਆ, ਕਿ ਬਾਹਰ ਜਾਣਾ ਪਏਗਾ, ਹਨਾ ਗਰਮੀ ਬਹੁਤ ਆ ਤਾਂ ਜਾਣ ਨੂੰ ਬਿਲ ਬਿਲਕੁਲ ਬਿਲਕੁਲ ਮਨ ਨੀ ਕਰਦਾ ਬਾਹਰ ਜਾਣ ਨੂੰ ਤਾਂ ਇੰਨੀ ਤੇਜ਼ ਗਰਮੀ ਐ ਕਿ ਬਾਹਰ ਜਾਓ ਤਾਂ ਬਾਹਰ ਤਾਂ ਚਲੋ ਜਾਣਾ ਹੀ ਪਏਗਾ ਬਾਕੀ ਨਾ ਉਹ ਪਾਣੀ ਇੱਧਰ ਉੱਧਰ ਪੀ ਲਓ ਥੋੜ੍ਹਾ ਜ਼ਿਆਦਾ ਘੱਟ ਪੀ ਲਓ ਤਾਂ ਇੰਸਟਰਕਸ਼ਨ ਹੰਡਰਡ ਪਰਸੈਂਟ ਤੁਹਾਨੂੰ ਹੋਣਾ ਹੀ ਹੋਣਾ ਐ, ਤੇ ਤਾਂ ਥੋੜ੍ਹਾ ਡਰ ਲੱਗਦਾ ਹੈ ਬਾਹਰ ਜਾਣ ਨੂੰ। ਹੂੰ ਹੈਲੋ ਹੈਲੋ
ਸੱਤਾਂ ਇਹਨਾਂ ਦੋਨਾਂ ਵਿੱਚ ਏ ਇੱਕ ਹੈਲੋ ਤੇ ਪਰਸ ਦੋਨਾਂ ਵਿੱਚ ਏ। ਅਹ ਤੁਹਾਨੂੰ ਅਹ ਓਨਲਾਈਨ ਬੈਸਟ ਰਹਿੰਦਾ ਤੁਹਾਡੇ ਵਾਸਤੇ। ਠੀਕ ਐ ਨਾ ਹੁਣ ਅੱਜਕੱਲ ਤਾਂ ਹਾਲ ਹਰ ਇੱਕ ਸਹੂਲੀਅਤ ਹੈਗੀ ਐਂ ਚਲੋ ਜੀ ਔਨਲਾਈਨ ਕਰਲੋ ਫਲਾਈਨ ਕਰਲੋ। ਮੈਂ ਤਾਂ ਜਿਵੇਂ ਘਰ ਦੇ ਡੈ ਵਗੈਰਾ ਦੇ ਹੁੰਦੇ ਆ ਨਾ, ਉਹ ਬਹੁਤ ਜ਼ਿਆਦਾ ਸ਼ੋਪਿੰਗ ਔਨਲਾਈਨ ਕਰ
ਹਾਂਜੀ ਬਿਲਕੁਲ ਦੇਖੋ ਤੁਹਾਨੂੰ ਰੇਟ ਵਾਈਜ਼ ਵੀ ਤੁਹਾਨੂੰ ਅੱਛਾ ਮਿਲੇਗਾ ਔਰ ਤੁਹਾਨੂੰ ਵਰਾਇ ਵੀ ਬਹੁਤ ਮਿਲ ਜਾਏਗੀ ਉੱਥੇ।
ਬਹੁਤ ਵਰਾਇਟੀ ਕਿਉਂਕਿ ਮੈਂ ਜਿੰਨੇ ਵੀ ਹੁਣ ਤੱਕ ਜਿੰਨਾ ਵੀ ਮੈਂ ਮਤਲਬ ਦੇਖਿਆ ਐ ਜੇ ਆਪਾਂ ਸ਼ੌਕਸ ਵਗੈਰਾ ਤੇ ਜਾਓ ਨਾ ਤੇ ਉਹ ਬਸ ਉਹ ਲਿਮਿਟਿਡ ਜੀਆ ਚਾਰ ਛੇ ਚੀਜ਼ਾਂ ਸਾਹਮਣੇ ਰੱਖ
ਔਰ ਦੇਖੋ ਐਕਸਪੈਂਸਿਵ ਵੀ ਮਿਲੇਗਾ ਤੁਹਾਨੂੰ ਉਹ। ਤੁਸੀਂ ਅਗਰ ਰੇਟ ਵਾਈਜ਼ ਵੀ ਅਗਰ ਤੁਸੀਂ ਕੰ ਪੇਅਰ ਕਰੋਗੇ ਤਾਂ ਤੁਹਾਨੂੰ ਉਨਲਾਈਨ ਮੈਨੂੰ ਲੱਗਦਾ, ਥੋੜਾ ਰੇਟ 'ਚ ਫ਼ਰਕ ਮਿਲੇਗਾ।
ਬਿਲਕੁਲ ਹੁੰਦਾ ਆਵੇ ਦੀਦੀ ਬਿਲ ਖੁਸ਼ ਇਸ ਚੀਜ਼ ਨੂੰ ਤਾਂ ਕੋਈ ਨਕਾਰ ਹੀ ਨਹੀ ਸਕਦਾ ਕਿ ਤੁਹਾਨੂੰ ਥੋੜਾ ਮਹਿੰਗਾ ਮਿਲੇਗਾ ਕਿਉਂਕਿ ਉਹਨਾਂ ਨੇ ਦੇਖੋ ਉਹਦੇ ਚੋਂ ਆਪਣਾ ਸਾਰਾ ਉਹਨਾਂ ਨੇ ਅ ਜਿਸ ਮਾਲ ਗਇਆ, ਆਇਆ ਆਪਣਾ ਜਿਹੜਾ ਉੱਥੇ ਕਿਰਾਏ ਨੇ ਸਭ ਬਿਜਲੀਆਂ-ਬੁਜਲੀਆਂ ਸਾਰਾ ਕੁਜ ਔਸੇ ਦੇ ਤੋ ਹੀ ਤਾ ਕੱਢਣਾ ਔਨਾਂ ਨੇ, ਤੇ ਫੇਰ ਆਟੋਮੈਟਿਕਲੀ ਉਹ ਮਹਿੰਗਾ ਹੋ ਜਾਂਦਾ।
ਹੂੰ ਹੂੰ ਹੂੰ। ਬਿਲਕੁਲ ਔਨਲਾਈਨ ਕਰਕੇ ਮੈਨੂੰ ਹਾਂਜੀ ਔਨਲਾਈਨ ਕਰਕੇ ਮੈਨੂੰ ਲੱਗਦਾ ਕਿ ਆਫਲਾਈਨ ਵਾਲੇ ਨੂੰ ਥੋੜਾ ਨਾ ਕੰਮ ਦੇ ਵਿੱਚ ਉਹਨਾਂ ਦੇ, ਥੋੜੀ ਜਿਹੀ ਗਿਰਾਵਟ ਵੀ ਆਈ ਹੈ ਕਿਉਂਕਿ ਲੋਕੀ ਮੈਨੂੰ ਲੱਗਦਾ ਜਿਆਦਾ ਮਤਲਬ ਔਨਲਾਈਨ ਪ੍ਰੈਫਰ ਕਰਨ ਲੱਗ ਗਏ ਹੁਣ।
ਇਸੇ ਕਰਕੇ ਨਾ ਕਿਉਂਕਿ ਉਹ ਹੁਣ ਉਹਨਾਂ ਨੇ ਵੀ ਕੀ ਕਰਨਾ ਉਹ ਫਿਕਸ ਰੇਟ ਹੈ ਜੀ। ਬਿਲਕੁਲ ਵੀ ਉਹ ਸੁਨਦੇ ਹੀ ਨਹੀਂ ਐ ਫੇਰ ਦੂਸਰੀ ਗੱਲ ਜੇ ਉਹਨਾਂ ਨੂੰ ਕਈ, ਕਈ ਸ਼ੌਪਸ ਵਾਲੇ ਤਾਂ ਮੈਂ ਐਸੇ ਵੀ ਦੇਖੇ ਹੈ ਦੋ-ਤਿੰਨ ਚੀਜ਼ਾਂ ਦਿਖਾਣ ਤੋਂ ਬਾਦ ਕਹਿਣਗੇ ਬਾਕ ਤੁਸੀਂ ਲੈਣਾ ਏ ਲਓ ਨਹੀ ਤੇ ਇੰਨਾ ਕੜਵਾ ਬੋਲਦੇ ਨੇ ਕਿ ਗੁੱਸਾ ਚੜ ਜਾਂਦਾ ਕਿ ਅਹ ਪੈਸੇ ਦੇ ਕੇ ਚੀਜ਼ ਖਰੀਦ ਰਹੇ ਓ ਸਾਨੂੰ ਟਾਈਮ ਤਾਂ ਲੱਗੇਗਾ ਈ।
ਬਿਲਕੁਲ ਔਰ ਦੇਖੋ ਰਿਟਰਨ ਕਰਨ ਵੀ ਜਾਔ ਤੁਸੀਂ ਅਗਰ ਆਫਲਾਈਨ ਜੇ ਤੁਸੀਂ ਮੰਨ ਲਓ ਕਿ ਤੁਹਾਨੂੰ ਕੋਈ ਚੀਜ਼ ਨਈ ਸਮਝ ਲੱਗੀ ਕਿ ਚਲੋ ਜੀ ਚੇਂਜ ਕਰਾ ਲੈਨੇ ਆ, ਤਾਂ ਉਸ ਟਾਈਮ ਦੇਖੋ ਤੁਸੀਂ ਰੂਡ ਇੰਨਾ ਹੋ ਜਾਣਗੇ ਸ਼ੋਪ ਕੀਪਰ ਇੰਨਾ ਰੂਡ ਹੋ ਜਾਣਗੇ, ਕਿ ਤੁਹਾਨੂੰ ਉਹ ਚੀਜ਼ ਤਾਂ ਦੁਬਾਰਾ ਜਬਰਦਸਤੀ ਕੋਈ ਵੀ ਤੁਹਾਨੂੰ ਲੈ ਕੇ ਆਣੀ ਪਏਗੀ ਕਿਉਂਕਿ ਰਿਫੰਡ ਤਾਂ ਉਹ ਕਰਨਗੇ ਨੀ ਕਿਸੇ ਵੀ ਕੀਮਤ ਤੇ।
ਦੇਖੋ ਰਿਫੰਡ ਔਹ ਕਰਨਗੇ ਨੀ, ਤੁਹਾਨੂੰ ਕੋਈ ਹੋਰ ਚੀਜ਼ ਤੁਹਾਨੂੰ ਵੀ ਨੀ ਇੰਨੀ ਜ਼ਿਆਦਾ ਪਸੰਦ ਆਏਗੀ ਕਿਉਂਕਿ ਮਾਇੰਡ ਸੈਟ ਮੇਰਾ ਤਾਂ ਮੰਡਸੈਟ ਐਸਾ ਹੋ ਜਾਂਦਾ ਕਿ ਮੈਂ ਤਾਂ ਇ ਚੀਜ਼ਾਂ ਚੋ ਸਿਲੈਕਟ ਕਰਕੇ ਇਹ ਇੱਕ ਚੀਜ਼ ਲੈ ਕੇ ਆਈ ਆ ਹੁਣ ਇਸ ਤੋਂ ਉੱਪਰ ਪਤਾ ਨੀ ਮੈਨੂੰ ਕੋਈ ਪਸੰਦ ਆਏਗਾ ਕਿ ਨੀ।
ਬਿਲਕੁਲ ਫਿਰ ਓਹੀ ਐ ਨਾ ਤੁਸੀਂ ਲੈਣਾ ਹੀ ਤੁਹਾਨੂੰ ਜ਼ਬਰਦਸਤੀ ਲੈਣਾ ਹੀ ਪਏਗਾ ਕਿਉਕਿ ਰਿਫੰਡ ਤਾ ਤੁਹਾਨੂੰ ਹੋਏਗਾ ਨੀ। ਹਨਾ, ਬਟ ਤੁਸੀਂ ਔਨਲਾਈਨ ਸ਼ੋਪਿੰਗ ਕਰੋਗੇ ਤੁਸੀ ਰਿ ਫੰਡ ਕਰ ਸਕਦੇ ਓ ਆਰਾਮ
ਠੀਕ ਆ, ਉਹੀ ਹੈ ਨਾ ਪਹਿਲਾਂ ਤੁਹਾਨੂੰ ਜਿਹੜੀ ਹੈ ਨਾ ਰਿਫੰਡ ਪਹਿਲਾ ਕਰਦੇ ਨੇ। ਫੇਰ ਤੁਹਾਡਾ ਐਕਸਚੇਂਜ ਕਸਚੇਂਜ ਜੋ ਵੀ ਹੁੰਦਾ, ਹੁੰਦਾ। ਜੇ ਤੁਸੀ ਦੁਬਾਰਾ ਨਵਾ ਖਰੀਦਨਾ ਏ। ਕੁਝ ਕਰਨਾ। ਐਕਸਚੇਂਜ ਕਰਨਾ ਤੋ ਅਲੱਗ ਗੱਲ ਏ। ਸਾਈਜ ਦੀ ਪੌਬਲਮ ਯਾ ਕੁਝ ਹੋ ਜੇ। ਇਸ ਗੱਲ ਤੋ ਤਾਂ ਮੈਂ ਟੋਟਲੀ ਐਗ੍ਰੀ ਕਰਦੀ ਆ। ਤੁਹਾਡੇ ਨਾਲ ਵੀ ਨਾ। ਤੇ। ਬਾਕੀ ਇਹ ਹੈਗਾ ਕਿ। ਬਾਕੀ ਜਿਹੜਾ ਹੈਗਾ ਕੁਝ ਵੀ ਹੁੰਦਾ ਹੈ।
ਹੈਲੋ। ਹਾਂ ਜੀ ਹਾਂ ਜੀ।
ਅ ਤੁਆਡਾ ਐਕਚਲੀ ਆਵਾਜ਼ ਚਲੀ ਗਈ ਸੀ ਵਿੱਚ। ਮੈਂ ਕਿਹਾ ਬਾਕੀ ਇਹ ਹੁੰਦਾ। ਕਿ ਥੋੜਾ ਜਿਹਾ ਵੀ ਜਿਹੜਾ ਹੁੰਦਾ ਹੈ ਅ। ਦੁਕਾਨਦਾਰਾ ਨੂੰ ਵੀ ਨਾ ਥੋੜਾ ਜਿਹਾ ਤਾ ਫਰੈਂਡਲੀ ਹੋਨਾ ਚਾਹੀਦਾ ਐ। ਜੇ ਚਾਉਂਦੇ ਆ ਕਿ ਉਹ ਗਾਹ। ਕਿਉਂਕਿ ਅੱਜ-ਕੱਲ ਔਨਲਾਈਨ ਤਾਂ ਇੱਕ ਤਰਾ ਦਾ ਨਾ ਬਹੁਤ ਟਫ ਕੌਮਪੀਟੀਸ਼ਿਨ ਹੋ ਗਿਆ।
ਬਿਲਕੁਲ ਬਿਲਕੁਲ ਬਿਲਕੁਲ। ਕਿਉਂਕਿ ਦੇਖੋ ਔਨਲਾਈਨ ਐਸੀ ਕਿਹੜੀ ਚੀਜ਼ ਐ ਜਿਹੜੀ ਥਾਨੂੰ ਔਨਲਾਈਨ ਨਹੀ। ਮਿਲਦੀ ਸਭ ਕੁਝ ਥਾਂਨੂੰ ਮਿਲਦਾ ਔਨਲਾਈਨ ਕੁਝ ਵੀ ਲੈ ਲੋ ਤੁਸੀ।
ਹਾਂ ਜੀ।
ਹੈਨਾ।
ਹੁਣ ਬੱਚਿਆਂ ਕੋਲ ਜਿਵੇਂ ਅੱਜ-ਕੱਲ ਟਾਈਮ ਨੀ ਹੁੰਦਾ। ਬਿਜੀ ਇੰਨੇ ਹੁੰਦੇ। ਨੇ ਜੋਬਸ ਕਰਨ ਵਾਲੇ ਤੇ ਉਹ ਔਨਲਾਈਨ ਮੰਗਵਾ ਕੇ ਉਹਨਾ ਨੂੰ ਹੁੰਦਾ ਕਿ ਚਲੋ ਜੀ ਸਾਡਾ। ਟਾਈਮ ਵੀ ਬਚ ਗਿਆ। ਐਗਜਰਸ਼ਨ ਵੈਸੇ ਥੱਕੇ ਹੁੰਦੇ ਨੇ। ਐਗਜਰਸ਼ਨ ਥੋੜੀ ਬਚ ਗਈ। ਤੇ ਉਹਦਾ ਉਹ ਉਹਦਾ ਬਹੁਤ। ਉਹਨਾਂ ਵਾਸਤੇ ਤਾਂ ਬਹੁਤ ਹੀ ਜਿਆਦਾ ਬੈਨੀਫਿਟ ਏ ਜਾ ਜਿਹੜੇ-ਜਿਹੜੇ ਨਹੀਂ ਜਾ ਸਕਦੇ।
ਹੂੰ ਬਿਲਕੁਲ, ਬਿਲਕੁਲ, ਬਿਲਕੁਲ।
ਔਨਲਾਈਨ ਗਰੋਸਰੀਜ਼ ਮੰਗਾ ਲੈਨੇ ਆ ਆਪਾਂ।
ਬਿਲਕੁਲ ਦੇਖੋ। ਕਿੰਨਾ ਆਸਾਨ ਹੋ ਗਿਆ। ਆਪਨੀ ਡੇਲੀ ਨੀਡਸ ਸਾਨੂੰ ਜਿਹੜੀ ਵੀ ਚਾਹੀਦੇ। ਚਾਹੇ ਗਰੋਸਰੀ ਏ, ਚਾਹੇ ਮੈਡੀਸਿਨ ਏ, ਚਾਹੇ ਕੁਝ ਵੀ ਰਾਸ਼ਨ ਦਾ ਸਮਾਨ ਐ। ਹੈਨਾ। ਕੁਝ ਵੀ ਖਤਮ ਹੋਏ। ਕੋਈ ਗੈਸਟ ਆ ਗਿਆ ਅਚਾਨਕ। ਤੁਸੀ ਨਹੀਂ ਜਾ ਸਕਦੇ।
ਜੀ ਜੀ ਜੀ।
ਆਪਣਾ ਆਰਾਮ ਨਾਲ ਸਾਰਾ ਸਮਾਨ ਘਰ ਆ ਗਿਆ। ਤੁਹਾਨੂੰ ਦਿੱਕਤ ਨੀ ਬਾਹਰ ਆਉਣ ਜਾਣ ਦੀ ਕੋਈ ਵੀ।
ਹਾਂ ਜੀ ਬਿਲਕੁਲ।
ਹਮ ਹਮ ਹਮ। ਜਿੱਦਾਂ ਹੁਣ ਸਾਡੇ ਬੱਚੇ ਹੈ ਨਾ। ਬੱਚੇ ਆ ਜਿੱਦਾਂ ਹੁਣ ਜਿੱਦ। ਸਕੂਲ ਦਾ ਕੋਈ ਕੰਮ ਹੁੰਦਾ ਨਾ ਇਹਨਾਂ ਨੂੰ ਰਾਤ ਨੂੰ ਯਾਦ ਆਉਂਦੀ। ਕਿ ਮੰਮਾ ਇਸ ਵੇਲੇ ਸਮਾਨ ਚਾਹੀਦਾ ਸਾਨੂੰ। ਜਦੋਂ ਬਿਲਕੁਲ ਹੁਣ ਪਤਾ ਹੈ ਹੁਣ ਸ਼ੋਪ ਬੰਦ ਹੋ ਗਈਆਂ। ਹੁਣ ਕਿੱਥੋਂ ਜਾਏਗਾ ਇਨਸਾਨ। ਫਿਰ ਕੀ ਕਰੇਗਾ ਇਨਸਾਨ? ਔਨਲਾਈਨ ਹੀ। ਮੰਗਵਾਏਗਾ ਨਾ ਸਮਾਨ।
ਆਹ। ਹਾਂ। ਉਹੀ ਬੱਚਿਆਂ ਨੂੰ ਅੱਧੀ-ਅੱਧੀ ਰਾਤੀ ਤਾਂ ਯਾਦ ਆਉਂਦਾ ਹੈ। ਛੋਟੇ ਸੀਗੇ ਮੈਨੂੰ ਖੁਦ। ਮੈਨੂੰ ਯਾਦ ਹੈ ਮੇਰੇ ਬੱਚੇ ਨੂੰ ਤਾਂ ਛੋਟੇ ਵਾਲੇ ਨੂੰ ਰਾਤੀ ਹੀ ਯਾਦ ਆਉਂਦਾ ਸੀਗਾ। ਕਿ ਕੱਲ੍ਹ ਮੈਡਮ ਨੇ ਯੇ ਮੰਗਾਇਆ ਜਿਹੜਾ ਤਾਂ ਡਾਇਰੀ ' ਲਿਖਿਆ ਹੁੰਦਾ ਸੀ। ਉਹ ਤਾਂ ਮੈਂ ਆਉਂਦਿਆਂ ਹੀ ਦੇਖ ਲੈਂਦੀ ਸੀ। ਜਿਹੜਾ ਨਹੀਂ। ਉਹ ਤਾਂ ਇਹ ਵਰਬਲੀ ਤਾਂ ਅੱਧੀ ਰਾਤੀ ਇਹ ਅੱਠ ਵਜੇ ਇਹਨਾਂ ਦੀ ਯਾਦ ਆਉਂਦੀ। ਸੀ। ਫਿਰ ਭੱਜਦੀ ਸੀ ਮੈਂ ਫਟਾਫਟ ਗਲ ਦੁਕਾਨਾਂ ਤੇ।
ਬਿਲਕੁਲ ਲੇਕਿਨ ਹੁਣ ਨਹੀਂ ਹੈ ਨਾ। ਹੁਣ ਈਜ਼ੀ ਹੋ ਗਿਆ ਬੱਚਿਆਂ ਲਈ। ਕਿ ਚਲੋ ਠੀਕ ਹੈ ਕੋਈ ਨੀ ਨਹੀਂ ਯਾਦ ਰਿਹਾ। ਆਨਲਾਈਨ ਮੰਗਵਾ ਲੈਂਦੇ ਆ। ਬੱਚੇ ਖੁਦ ਆਰਡਰ ਕਰ ਲੈਂਦੇ ਕਿ ਮਮਾ ਕੋਈ ਬਾਤ ਨਹੀਂ ਆਨਲਾਈਨ।
ਹਾਂ। ਇਹੀ ਮੈਂ ਕਹਿਣ ਲੱਗੀ ਸੀ ਹੁਣ ਤਾਂ ਜੇ ਅਸੀਂ ਕ ਨਾ ਹੁਣ ਦੱਸ। ਹੁਦਾ ਟਾਈਮ ਹੈ ਕਹਿੰਦਾ ਕੋਈ ਬਾਤ ਨੀ ਇਸੇ ਮੰ।
ਬਿਲਕੁਲ ਬਿਲਕੁਲ ਬਿਲਕੁਲ ਹਾਂ ਜੀ। ਤੁਸੀ ਖਾਣਾ ਦੇਖ ਲਉ ਬੱਚਿਆਂ ਨੂੰ ਨਹੀਂ। ਤੁਹਾਡਾ ਪਸੰਦ ਆਇਆ। ਤੁਸੀਂ ਅੱਜ ਇਹ ਬਣਾਇਆ ਅਸੀਂ ਨੀ ਖਾਣਾ। ਆਪਣੇ ਆਪ ਹੀ ਆਰਡਰ ਕਰ ਲੈਂਦੇ ਆ। ਬੱਚੇ ਕਿ ਅਸੀਂ ਆਪਣਾ ਤਾਂ ਬਜ਼ਾਰੋਂ ਮੰਗਵਾ ਕੇ ਖਾ ਲੈਣਾ।
ਬਿਲਕੁਲ ਜੀ ਬਿਲਕੁਲ ਮਤਲਬ ਉਹ ਹੈ ਨਾ ਤੁਹਾਨੂੰ ਹੁਣ ਉਹ ਫ਼ਿਕਰ ਵੀ ਨੀ ਰਹਿੰਦੀ ਨਾ ਜੇ ਤੁਸੀਂ ਅਰਜੈਂਟਲੀ ਜਾਣਾ ਹੋਏ ਕਿ ਤੁਹਾਨ ਨਹੀਂ ਬਣਾ ਪਾ ਰਹੇ ਹੋ ਤੇ ਤੁਹਾਨੂੰ ਇਹ ਕਰਨੀ ਰਹਿੰਦੀ ਕਿ ਬੱਚੇ ਪਿੱਛੇ ਭੁੱਖੇ ਨਾ ਰਹਿਣ ਆਪਣੇ ਆਪ ਹੀ ਆਪਣਾ ਦੇਖ ਲੈਣ
ਬਿਲਕੁਲ ਬੱਚੇ ਆਪਣੇ ਆਪ ਹੀ ਸਮਾਰਟ ਹੋ ਗਏ ਕਿ ਅਸੀਂ ਖਾ ਲਾਂਗੇ ਬੱਚੇ ਤਾਂ ਕਹਿੰਦੇ ਕਿ ਕੋਈ ਬਾਤ ਨੀ ਮੰਮਾ ਜਾਓ ਜੋ ਅਸੀਂ ਆਪਣੇ ਆਪ ਦੇਖ ਲਾਂਗੇ
ਬਿਲਕੁਲ ਸਹੂਲਤਾਂ ਹੋਗ
ਹਾਂ ਬਿਲਕੁਲ ਔਨਲਾਈਨ ਨਾਲ ਤਾਂ ਬਹੁਤ ਲਾਈਫ ਨੂੰ ਸਹੂਲਤ ਹੋ ਗਈ ਬਹੁਤ ਮਤਲਬ ਮਤਲਬ ਨੂੰ ਆਰਾਮ ਹੋ ਗਿਆ ਬਹੁਤ ਜ਼ਿਆਦਾ ਤੇ ਘਰੋਂ ਬਾਹਰ ਵੀ ਨਹੀਂ ਗਏ ਤਾਂ ਬਸ ਸਮਾਨ ਆਪਣਾ ਬੱਚਿਆਂ ਦੇ ਬਾਹਰ ਆਪਣਾ ਦਰਵਾਜ਼ੇ ਤੇ ਆ ਗਿਆ ਸਮਾਨ ਲੈ ਲਿਆ ਉਹਨਾਂ ਨੇ
ਬਿਲਕੁਲ, ਬਿਲਕੁਲ ਥੋੜਾ ਜਿਹਾ ਚਲੋ ਅ ਟਾਈਮ ਦੇ ਨਾਲ ਸਾਨੂੰ ਵੀ ਥੋੜਾ ਮਾਈੰਡ ਤਾਂ ਆਪਣਾ ਬਦਲਣਾ ਈ ਪਏਗਾ ਕਿ ਔਫਲਾਈਨ ਤੁਹਾਡ ਕੇ ਔਨਲਾਈਨ ਥੋੜਾ ਜਿਹਾ ਹੂੰ ਪਰ ਮੇਰੇ ਅ ਜੇ ਮਤਲਬ ਹੈ ਨਾ ਡਰੈਸਿਸ ਦਾ ਜ਼ਿਆਦਾਤਰ ਜੇ ਟਾਈਮ ਹੈ ਤਾਂ ਔਫਲਾਈਨ ਜਾਓ ਲੇਕਿਨ ਉਹੀ ਹੁੰਦਾ ਨਾ ਕਿਉਂਕਿ ਪਤਾ ਨਹੀਂ ਚੱਲਦਾ ਕਿਹੋ ਜਿਹਾ ਮੈਟੀਰੀਅਲ ਆ ਰਿਹਾ ਕਈ ਵਾਰ ਡਰੈਸ ਐਸੀ ਆ ਜਾਂਦੀ ਹੈ ਕਿ ਤੁਸੀਂ ਮਤਲਬ ਮੈਟੀਰੀਅਲ ਤੁਹਾਨੂੰ ਨਹੀਂ ਸੂਟ ਕਰਦਾ ਉਹ ਠੀਕ ਹੈ ਨਾ ਉਹ ਆਪਾਂ ਦੇਖ ਕੇ ਉੱਥੇ ਜ਼ਿਆਦਾ ਫਰਕ ਕਰ ਸਕਦੇ ਹਾਂ ਬਾਕੀ ਮੈਂ ਜਿਵੇਂ ਟਰੈਕ ਸੂਟਸ ਵਗੈਰਾ ਇਹ ਸਭ ਚੀਜ਼ਾਂ ਤਾਂ ਮੈਂ ਕਾਫੀ ਮੰਗਉਂਦੀ ਰਹਦੀ ਹਾਂ ਔਨਲਾਈਨ ਈ
ਬਿਲਕੁਲ ਬਿਲਕੁਲ ਹਮ ਨਹੀਂ ਨਹੀਂ। ਉਹ ਤਾਂ ਬਿਲਕੁਲ ਠੀਕ ਹੈ। ਹਾਂਜੀ ਐਪ ਤੇ ਮੰਗਵਾ ਤੁਹਾਨੂੰ ਕੋਈ ਦਿੱਕਤ ਪਰੇਸ਼ਾਨੀ ਨੀਂ ਹੁੰਦੀ ਹਾਂਜੀ ਤੁਹਾੜਾ ਸਾਈਜ਼ ਵੀ ਦੇਖੋ ਬਿਲਕੁਲ ਮੇਜਰਮੈਂਟ ਇਕਦਮ ਓਕੇ ਆਏਗਾ ਤੁਹਾਨੂੰ ਕਦੀ ਮੈਨੂੰ ਤੋਂ ਨੀ ਕਦੀ ਸਾਈਜ਼ ਦੀ ਵੀ ਇਸ਼ੂ ਆਇਆ
ਹਾਂਜੀ ਹਾਂਜੀ ਮਤਲਬ ਇਹ ਤੁਸੀਂ ਕੋਈ ਐਵੇ ਜਨਰਲ ਸ ਕੋਈ ਵੀ ਮਤਲਬ ਅਨ ਨੌਨ ਸਾਈਡ ਤੋਂ ਜਾ ਕੇ ਤੁਸੀਂ ਕਰੋਗੇ ਨਾ ਤੇ ਉੱਥੇ ਤਾਂ ਪ੍ਰੋਬਲਮ ਆਉ
ਬਿਲਕੁਲ ਉੱਥੋਂ ਤਾਂ ਆਏਗੀ ਨਹੀਂ ਉੱਥੋਂ ਤੋਂ ਆਏਗੀ ਹੰਡਰਡ ਪਰਸੈਂਟ ਆਏਗੀ ਤਾਂ ਬਿਲਕੁਲ ਸਹੀ ਗੱਲ ਐ ਕਿ ਕਦੀ ਅਸੀਂ ਬੋਲਦੇ ਹ ਕਿ ਜੀ ਚਲੋ ਪ੍ਰਾਈਜ਼ ਦਾ ਚੱਕਰ ਚ ਤੁਾਨੂੰ ਥੋੜਾ ਸਤਾ ਮਿਲ ਰਿਹਾ ਉੱਧਰ ਮੰਗਵਾ ਲ ਲੋ ਲੇਕਿਨ ਥੋੜੀ ਚੀਜ ਸਹੀ ਨਹੀਂ ਆਏਗੀ ਉਹ ਹੰਡਰਡ ਪਰਸੈਂਟ ਹੈ ਉਹ ਤਾਂ ਚੀਜ਼
ਹਾਂ ਪ੍ਰਾਈਸ ਤੇ ਕਿਆ ਉਹ ਦੇਖਨ ਚੀ ਬੜਾ ਅਟ੍ਰੈਕਟੀਵ ਜਾਂ ਸ਼ੋ ਕਰਦੇ ਨੇ ਤੇ ਵਿੱਚੋਂ ਕੁਛ ਹੋਰ ਹੀ ਨਿਕਲ ਕੇ ਆਉਂਦਾ ਤੇ ਉਹਦੀ ਭੁਲੇਖਾ ਇਹ ਇਹ ਟਰਸਟਡ ਸਾਈਟ ਜਿਹੜੀ ਤੁਸੀਂ ਹੈਗੀਆਂ ਨੇ ਚੋਨਵੀਆਂ ਸਾਈਟ ਉਹਨਾਂ ਵਿੱਚ ਜਾਓ ਤਾਂ ਉਹ ਉਹ ਉਹ ਤਾਂ ਜੋ
ਹੰਡਰਡ ਪਰਸੈਂਟ ਉਹ ਚੀਜ਼ ਮਿਲੇਗੀ ਤੁਹਾਨੂੰ ਹੂੰ ਹੂੰ ਹੂੰ
ਬਿਲਕੁਲ
ਚਲੋ ਠੀਕ ਹੈ ਦੇਖਦੇ ਹਾਂ ਜੀ ਓਨਲਾਈਨ ਸ਼ੋਪਿੰਗ ਤਾਂ ਚਲੋ ਹਾਂਜੀ ਹਾਂਜੀ ਚਲੋ ਜੀ ਓਕੇ ਜੀ ਬਿਲਕੁਲ ਜੀ ਬਿਲਕੁਲ ਓਕੇ ਜੀ ਸਤਿ ਸ਼੍ਰੀ ਅਕਾਲ